ਹਾਂਜੀ, ਸਤਿ ਸ੍ਰੀ ਅਕਾਲ। ਕੀ ਹਾਲ ਜੇ? ਹੈਲੋ
ਹਾਂਜੀ ਕੀ ਹਾਲ, ਮੈ ਕਿਹਾ, ਵਧੀਆ ਜੀ
ਹਾਂਜੀ -ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੋ
ਹਾਂਜੀ- ਹਾਂਜੀ, ਠੀਕ -ਠਾਕ ਤੁਸੀਂ ਸੁਣਾਓ?
ਬਸ ਜੀ ਠੀਕ ਆ, ਹੋਰ ਕੀ ਕਰਦੇ ਪਏ? ਅੱਛਾ, ਰੋਟੀ- ਪਾਣੀ ਖਾ, ਲਿਆ?
ਹਾਂਜੀ -ਹਾਂਜੀ।
ਕੀ, ਬਣਾਇਆ ਫਿਰ ਅੱਜ?
ਹਾਂਜੀ, ਆਲੂ, ਮਟਰ -ਗਾਜਰਾ-
ਅੱਛਾ -ਜੀ, ਆਲੂ, ਮਟਰ, ਗਾਜਰਾਂ ਠੀਕ ਹੈ ਜੀ, ਅਸੀ ਨੀ ਅਜ ਮਤਲਬ ਕੀ ਬਣਾਇਆ ਸੀ, ਅੱਜ? ਅਸੀ, ਖੱਟੇ ਵਾਲੇ, ਆਲੂ ਬਣਾਏ ਸੀ ਜੀ। ਆਲੂਆਂ ਦੀ ਲੋਂਜੀ ਬਣਾਈ, ਕਿੱਦਾਂ ਬਣਾਈ ਤੁਸੀ ਆਲੂ ਮਟਰ ਮੈ? ਕਦੀ, ਅੱਜ ਤੱਕ ਬਣਾਏ ਨੀ ਵੈਸੇ-
ਆਲੂ -ਮਟਰ?
ਹਾਂਜੀ ਹਾਂਜੀ
ਹਾਂਜੀ ਆਲੂ ਮਟਰ- ਤੇ ਮੈ ਪਹਿਲੇ ਮੈ ਮਸਾਲਾ ਗ੍ਰਾਇੰਡ ਕੀਤਾ
ਹਾਂਜੀ-
ਹਾਂਜੀ, ਅਦਰਕ, ਲਸਣ ਅਲਗ ਗ੍ਰੈਂਡ ਕਰਕੇ ਪਿਆਜ਼, ਹਰੀ ਮਿਰਚ, ਟਮਾਟਰ ਅਲਗ ਗ੍ਰੈਂਡ ਕਰਕੇ ਹਾਂਜੀ ਤੇ, ਫਿ ਆਲੂ ਛਿਲ ਲਏ
ਹੂੰ -ਹੂੰ -
ਹਾਂਜੀ, ਤੇ ਫਿਰ ਮੈ ਤੇਲ ਗਰਮ ਕਰਕੇ, ਲਸਣ ਅਦਰਕ ਭੁੰਨ ਲਿਆ- ਫਿਰ, ਦੂਸਰਾ ਮਸਾਲਾ ਚੰਗੀ ਤਰ੍ਹਾਂ ਭੁੰਨ ਕੇ, ਥੋੜ੍ਹਾ ਟਾਈਮ
ਇਕੱਠਾ ਹੀ ਸਾਰਾ ਮਸਾਲਾ ਭੁੰਨ ਲੈਂਦੇ ਨੇ, ਵਿਚੇ ਲਸਣ, ਅਦਰਕ, ਗੰਢੇ ਵਗੈਰਾ ਸਭ ਕੁਛ ਤੁਸੀ ਇਹ ਅਲੱਗ- ਅਲੱਗ ਕ੍ਰ ਕੇ ਤੁਸੀਂ ਭੁੰਨਦੇ ਜੇ?
ਹਾਂਜੀ- ਹਾਂਜੀ, ਫਿਰ ਸਵਾਦ ਜ਼ਿਆਦਾ ਆਉੰਦਾ ਹੈ, ਨਾ-
ਅੱਛਾ ਜੀ।
ਹਾਂਜੀ- ਹਾਂਜੀ। ਤੇ ਅਲੱਗ- ਅਲੱਗ ਕਰਕੇ ਭੁੰਨ ਲਿਆ, ਫਿਰ ਜਦੋਂ ਥੋੜ੍ਹਾ ਭੁੱਜ ਗਿਆ, ਫਿਰ ਨਮਕ ਵਗੈਰਾ ਪਾ ਤਾ ਵਿੱਚ ਫਿਰ ਨਮਕ ਨਮਕ, ਰੰਗ ਵਾਲੀ ਮਿਰਚ ਥੋੜ੍ਹੇ ਹੋਰ ਵੀ ਮਸਾਲੇ ਵਗੈਰਾ ਪਾ ਤੇ
ਹਾਂ, ਬਿਲਕੁਲ ਸਹੀ।
ਤੇ ਫਿਰ ਜਦੋਂ ਥੋੜ੍ਹਾ ਤੇਲ ਜਿਹਾ ਛੱਡਣ ਲੱਗ ਪਏ, ਤੇ ਫਿਰ ਆਲੂ, ਮਟਰ ਧੋ ਕੇ ਪਾ ਤੇ ਵਿੱਚ ਫਿਰ ਥੋੜਾ ਪਾਣੀ ਪਾ ਤਾ, ਜੇ ਰਸ ਮਿੱਸੇ ਬਣਾਉਣੇ ਫਿਰ ਥੋੜ੍ਹਾ ਪਾਣੀ ਪਾਣਾ। ਤੇ ਥੋੜੇ ਮਤਲਬ, ਪਤਲੇ ਬਣਾਉਣੇ, ਫਿਰ ਥੋੜਾ ਪਾਣੀ ਜ਼ਿਆਦਾ ਦੋ ਗਲਾਸ ਪਾਲੋ ਹਾਂਜੀ ਫੇਰ ਉਹਨਾਂ ਨੂੰ ਸੀਟੀਆਂ ਦੇ ਦੇਣੀਆਂ ਦੋ ਸੀਟ
ਅਛਾ ਸੀਟੀ ਲਵਾ ਕੇ ਬਣਾਉਦੇ ਜੇ ਕਈ ਲੋਕ ਹੁੰਦੇ ਨਾ ਭਾਫ਼ ਦੇ ਉਤੇ ਬਣਾਉਦੇ ਨੇ ਹਨਾ।
ਹਾਂਜੀ -ਹਾਂਜੀ
ਕੜਾਹੀ ਦੇ ਵਿਚ ਬਣਾ ਕੇ ਭਾਫ 'ਚ ਬਣਾ ਦਿੰਦੇ।
ਹਾਂਜੀ- ਹਾਂਜੀ ਉਹ ਮਟਰ ਕਈ ਗਲਦੇ ਕਈ ਗੱਲਦੇ ਨਹੀਂ ਨਾ ਫਿਰ ਇਸ ਤਰ੍ਹਾਂ ਗਲ ਜਾਂਦੇ ਮਟਰ
ਹਾਂਜੀ ਬਿਲਕੁਲ ਸਹੀ ਤੇ ਹੋਰ ਕਿਹੜੀਆਂ- ਕਿਹੜੀਆਂ ਡਿਸ਼ਾਂ ਬਣਾ ਲੈਂਦੇ ਤੁਸੀਂ
ਹਾਂਜੀ ਮੈਂ ਸਾਰੀ ਮਤਲਬ ਡਿਸ਼ਾਂ ਬਣਾ ਲੈਂਣੀਆ ਅਹੀਂ ਸਪਰਿੰਗ ਰੋਲ ਵੀ ਘਰੇ ਬਣਾ ਲਈਦੀ ਆ।
ਹਾਂਜੀ ਮੈਂ ਵੀ ਖੁਦ ਜਿਵੇਂ ਚਾਮਪਾਂ ਦੀ ਸਬਜ਼ੀ ਹੋਈ ਹਨਾ। ਤੇ ਮੋਮੋਸ ਹੋ ਗਏ। ਇਹੋ ਜਿਹੀ ਚੀਜ਼ਾਂ ਮੈਂ ਵੀ ਸਾਰੀਆਂ ਘਰੇ ਬਣਾ ਲੈਂਦੀ ਹਾਂ ਮਨਚੂਰੀਅਨ ਹੋ ਗਿਆ ਮੈਂ ਇਹ ਵੀ ਬਣਾ ਲੈਂਦੀ ਹ ਮਨਚੂਰੀ ਨੂੰ ਮੈਂ ਗੋਭੀ ਦਾ ਮਨਚੂਰੀਅਨ ਹੀ ਬਣਾਉਦੀ ਹੁੰਦੀ ਬੜਾ ਟੇਸਟੀ ਬਣਦਾ ਉਹ ਜਿਵੇਂ ਗੋਭੀ ਲੈ ਕੇ ਨਾ ਪਹਿਲਾਂ ਬੋਆਇਲ ਕਰਕੇ ਗੋਭੀ ਦੇ ਛੋਟੇ- ਛੋਟੇ ਕੱਟ ਲਓ ਹਨਾ ਟੰਡਲ ਨੀ ਉਹਦੇ ਪਾਉਣੇ ਛੋਟੇ- ਛੋਟੇ ਫੁੱਲ ਕੱਟ ਕੇ ਨਾ ਤੇ ਅਸੀਂ ਉਹਨੂੰ ਬੋਆਇਲ ਕਰਕੇ ਤੇ ਬਾਅਦ 'ਚ ਉਹਨੂੰ ਸੋਕ ਕਰ ਲੈਣਾ ਚੰਗੀ ਤਰਾ ਪਾਣੀ ਨਿਕ ਨਿਕਲ ਜੇ ਤੇ ਉਹਦੇ ਵਿੱਚ ਥੋੜਾ ਹੈ ਨਾ ਬੇਸ ਸਨ ਪਾ ਕੇ ਨਾ ਥੋੜਾ ਜਿਹਾ ਹਲਕਾ ਹਲੱਕਾ ਜਿਵੇਂ ਪਕੌੜੇ ਕੱਢੀ ਦੇ ਨਾ ਓਦਾਂ ਕੱਢੀ ਦੇ ਉਹਨੂੰ ਫਰਾਈ ਕਰਲੋ ਗੋਭੀ
ਅੱਛਾ -ਅੱਛਾ
ਫੇਰ ਬਾਅਦ ਵਿੱਚ ਅਸੀਂ ਗੰ ਲੰਬੇ ਲੰਬੇ ਥੋੜੇ ਬਰੀਕ ਬਰੀਕ ਥੋੜਾ ਗੰਢੇ ਕਰ ਲਉ। ਚੰਗੀ ਤਰ੍ਹਾਂ ਬਰੀਕ -ਬਰੀਕ ਚੋਪ ਕਰਕੇ ਛੋਟੇ ਠੰਡੇ ਛੋਟੀ- ਛੋਟੀ ਸ਼ਿਮਲਾ ਮਿਰਚ ਹੋ ਗਈ ਗਾਜਰ ਗਜਰਾਂ ਹੋ ਗਈਆਂ ਸਾਰੀਆਂ ਸਬਜ਼ੀਆਂ ਛੋਟੀ- ਛੋਟੀ ਕਰ ਲਓ ਜਿੰਨੀਆਂ ਵੀ ਤੁਸੀਂ ਪਾਉਣੀਆਂ ਵਿੱਚ ਥੋੜ੍ਹਾ ਤੇਲ ਰਿਫਾਈੰਡ ਲੈ ਲੋ ਥੋੜਾ ਪਾ ਕੇ ਉਹਨਾ ਨੂੰ ਸਬਜ਼ੀਆਂ ਚੰਗੀ ਤਰ੍ਹਾਂ ਫਰਾਈ ਕਰ ਲੋ। ਠੀਕ ਏ। ਫੇਰ ਬਾਅਦ ਵਿੱਚ ਉਹਦੇ ਵਿੱਚ ਸਿਰਕਾ ਹੁੰਦਾ ਨਾ ਜਿਹੜਾ ਨਿਊ ਆਂ ਵਿੱਚ ਪਾਈਦਾ ਬਲੈਕ ਕਲਰ ਦਾ ਸਿਰਕਾ ਹਾਂ ਉਹ ਥੋੜਾ ਓ ਕਿਹੰਦੇ ਉਨਾ ਥੋੜਾ ਟਸ ਹੈਗਾ ਇਹਦਾ ਤੇ ਇੱਕ ਤੇ ਉਹਦੇ 'ਚ ਕਲਰ ਵੀ ਵੱਖਰਾ ਆ ਜਾਂਦਾ। ਮਸਾਲੇ ਪਾਓ ਮੈਗੀ ਮਸਾਲੇ ਪਾਓ ਲੂਣ ਮਿਰਚ ਦੇਗੀ ਮਿਰਚ ਵਗੈਰਾ ਸਾਰੇ ਮਸਾਲੇ ਪਾਓ ਵਿੱਚ ਚੰਗੀ ਤਰਾਂ ਭੁੰਨ ਲੋ ਥੋੜਾ ਜਿਹਾ ਅਰਾਰੋਟ ਲੈ ਕੇ ਨਾ ਇੱਕ ਦੋ ਚਮਚ ਪਾਣੀ ਥੋੜਾ ਅੱਧਾ ਗਿਲਾਸ ਲੈ ਕੇ ਉਹਦੇ ਚੰਗੀ ਤਰ੍ਹਾਂ ਨਾ ਉਹਨੂੰ ਅਰਾਰੋਟ ਨੂੰ ਘੋਲ ਜੇ ਉਹਦੇ ਲ ਬਸ ਨਾਲ ਉਹਦੇ ਕਹਿ ਲੋ ਗਿਲਟੀਆਂ ਨਹੀਂ ਉਹਦੀਆਂ ਬਜਣੀਆਂ ਚਾਹੀਦੀਆਂ। ਚੰਗੀ ਤਰਾਂ ਮੈਲਟ ਹੋ ਜਾਣ ਸਾਰੀਆਂ ਪਾਣੀ ਬਣਾਉਣਾ ਉਹ ਕਰਦੇ -ਕਰਦੇ ਬਾਅਦ ਚੋਂ ਉਹਦੇ ਵਿੱਚ ਪਾ ਦੋ ਤੇ ਥੋੜਾ ਪਾਣੀ ਵਿੱਚ ਪਾ ਦੋ ਥੋੜਾ ਜਿਵੇਂ ਤਰੀ ਬਣਾਈ ਦੀ ਓਦਾਂ ਪਾਣੀ ਵਿੱਚ ਪਾ ਦੋ ਉਹ ਚੰਗੀ ਤਰ੍ਹਾਂ ਜਦ ਦਾ ਜਾਏਗਾ ਨਾ ਰਿੱਝਦਾ ਜਾਏਗਾ ਪਾਣੀ ਉਬਾਲੇ ਆਉਣਗੇ ਉਹ ਸੰ ਉਹ ਪਾਣੀ ਨਾ ਥੋੜ੍ਹਾ ਸੰਘਣਾ ਹੋ ਜਾਂਦਾ।
ਅੱਛਾ- ਅੱਛਾ
ਹਾਂ ਉਹ ਅਰਾ ਰੋਟ ਵਿੱਚ ਪਾ ਦੇਣਾ ਕਾਫੀ ਸੰਘਨੀ ਤਰੀ ਜਹੀ ਵਾਂਗੂ ਬਣ ਜਾਂਦਾ ਫੇਰ ਬਾਅਦ 'ਚ ਜਿਹੜੇ ਪਕੌੜੇ ਕੱਢਣ ਦੇ ਉਹ ਉਹ ਵਿੱਚ ਪਾ ਦਉ ਮ ਸੋਸ ਵੀ ਨਾਲ ਵਿੱਚ ਪਾਓ ਤੇ ਬੜੇ ਵਧੀਆ ਮਤਲਬ ਬਣਦੇ ਨੇ ਉਹ
ਅੱਛਾ ਜੀ ਇੱਦਾਂ ਬਣਦੇ ਆ ਕੋਈ ਨਹੀਂ ਮੈਂ ਵੀ ਟਰਾਈ ਕਰਾਂਗੀ।
ਹੂੰ ਬੜਾ ਹੀ ਟੇਸਟੀ ਬਣਦਾ ਮਨਚੂਰੀਅਨ ਏਦਾਂ ਲੱਗਦਾ ਜਿਵੇਂ ਬਾਜ਼ਾਰ ਦਾ ਹੀ ਹੋਇਆ ਹੁੰਦਾ। ਹਾਂਜੀ ਤੇ ਮੈਂ ਚੰਪਾ ਸਬਜ਼ੀ ਮਤਲਬ ਬਣਾ ਲੈਂਣੀ ਆਂ ਘਰੇ ਚਾਪਮ ਬੜੀ ਸਵਾਦ ਲੱਗਦੀ ਜਿਵੇਂ ਕਿਸੇ ਟਾਈਮ ਬੱਚਾ ਮਨ ਹੋ ਜਾਂਦਾ ਨਾ ਕਿ ਅਸੀਂ ਅੱਜ ਚਾਮਪਾ ਖਾਈਏ ਬਾਜ਼ਾਰ ਦੇ ਇਹ ਤਾਂ ਪਤਾ ਗੰਦੀਆਂ ਜਿਹੀਆਂ ਜਿਹੜੇ ਸੈਂਡਵਿੱਚ ਬਣਦੇ ਆ, ਹੁਣ ਆਪਣੇ ਘਰ ਦੇ ਸੀ ਸੀ ਚੀਜ਼ਾਂ ਉਹ ਨਾਲ ਬਣਾ ਲੈਂਦੇ ਹਾਂ ਅਸੀਂ। ਘਰੇ ਬਣਾ ਲੈਂਦੇ ਸਬਜ਼ੀ, ਉਹ ਏਡੀ ਟੇਸਟੀ ਲੱਗਦੀ ਐ ਨਾ ਬਹੁਤ ਕਦੇ ਜਿਵੇਂ ਨਾ ਕਹਿ ਲੋ ਕਿ ਚਿਕਨ ਹੀ ਬਣਾਇਆ ਹੁੰਦਾ ਕਿਸੇ ਨੇ ਘਰੇ।
ਅੱਛਾ ਜੀ ਹਾਂਜੀ -ਹਾਂਜੀ ਕਈ ਨੋਨ ਵੈਜ ਨਹੀਂ ਨਾ ਖਾਂਦੇ ਫਿਰ ਉਹ
ਹਾਂਜੀ।
ਇਹੀ ਚੀਜ਼ ਬਣਾ ਲੈਂਦੇ ਆ।
ਮੇਰੀ ਬੇਟੀ ਖੁਦ ਨੀ ਖਾਂਦੀ ਨੋਨ ਵੈਜ ਪਰ ਉਹ ਜਦੋਂ ਮੈਂ ਬਣਾਵਾ ਉਹ ਕਹੂਗੀ ਕਿ ਮੰਮਾ ਤੁਸੀਂ ਲੱਗਦਾ ਚਿਕਨ ਬਣਾਇਆ ਮੈਨੂੰ ਭਲੇਖੇ ਨਾਲ ਚਿਕਨ ਖਵਾਉਣ ਦੇ, ਉਹਨੂੰ ਕਿਸੇ ਟਾਈਮ ਲੱਗਦਾ ਉਹ ਵੀ ਬੜੀ ਟੇਸਟੀ ਬਣਦੀ ਐ, ਚਾਮਪਾ ਅੱਜ ਕੱਲ ਵੈਸੇ ਈਆਂ ਬਜ਼ਾਰੋਂ ਮਿਲ ਜਾਂਦੀਆਂ ਵਾ, ਪੈਕਟ ਵਿੱਚ ਹੀ ਪੈਕ ਕੀਤੀਆਂ ਹੋਈਆਂ। ਤੇ ਉਹਨੂੰ ਲੈ ਕੇ ਅਸੀਂ ਉਹ ਵੀ ਫਰਾਈ ਕਰ ਲਈ ਦੀਆਂ, ਫਰਾਈ ਕਰਕੇ ਕੇ ਫੇ ਰ ਬਾਦ ਚੋਂ ਉਹਨਾਂ ਚ ਤੀਲੇ ਕੱਢ ਕੇ ਤੇ ਉਹਨਾਂ ਦੇ ਪੀਸ ਕੱਟ ਲੋ, ਛੋਟੇ-ਛੋਟੇ ਜਿਵੇਂ ਬਾਜ਼ਾਰਾਂ ਚ ਕੱਟ ਕੇ ਸਾਨੂੰ ਚੰਪ ਦੇ ਦਿੰਦੇ ਨੇ, ਤੇ ਬਾਦ ਚ ਇਹ ਮਸਾਲਾ ਸਾਰਾ ਗ੍ਰਾਇੰਡ ਕਰਕੇ ਚੰਗੀ ਤਰ੍ਹਾਂ ਗ੍ਰਾਇੰਡ ਅ ਕਰਲੋ ਕੜਾਹੀ ਵਿੱਚ ਭੁੰਨ ਲੋਓ ਉਹਨਾਂ ਨੂੰ ਚੰਗੀ ਤਰ੍ਹਾਂ ਥੋੜਾ ਦਹੀਂ ਦਾ ਪੇਸਟ ਪਾਓ ਇੱਕ ਕੋਲੀ ਮਲਾਈ ਦੀ ਪਾਓ ਕੇ ਫੇਰ ਜੰਗੀ ਤੁਹਾਨੂੰ ਪੁੰਨੋ ਤੇਲ ਨੀ ਛੱਡਦਾ। ਮਸਾਲਾ, ਜਦੋਂ ਘਿਓ ਵਗੈਰਾ ਤੇਲ ਛੱਡ ਦੂਗਾ ਤੇ ਫੇਰ ਉਹ ਚਾਮਪਾਂ ਜਿਹੜੀਆਂ ਫਰਾਈ ਕੀਤੀਆਂ ਹੋਣਗੀਆਂ ਉਹ ਵਿੱਚ ਸੁੱਟ ਕੇ ਚੰਗੇ ਥੋੜਾ ਜਿਹਾ ਪਾਣੀ ਹਲਕਾ ਜਿਹਾ ਪਾਣਾ। ਬਸ ਫੇਰ ਉਹਨਾ ਨੂੰ ਚੰਗੀ ਤਰ੍ਹਾਂ ਕਰੋ। ਉਹ ਉਹ ਵੀ ਇੰਨੀ ਟੇਸਟੀ ਆ ਮਤਲਬ ਬਣਦੀ ਆ ਨਾ।
ਅੱਛਾ-ਅੱਛਾ, ਹਾਂਜੀ-ਹਾਂਜੀ। ਅਸੀਂ ਤੇ ਸਪਰਿੰਗ ਰੋਲ ਵੀ ਘਰੇ ਬਣਾ ਲਈਦੇ ਹ।
ਹਾਂਜੀ, ਇੱਕ ਜਿਹੜਾ ਸਪਰਿੰਗ ਰੋਲ ਦੀ ਜਿਹੜੀ ਪਰਤ ਹੁੰਦੀ ਐ ਪਤਲਾ ਜਾ ਸ਼ਾਇਦ ਉਹ ਕੀ ਲੈਂਦੇ ਹੁੰਦੇ ਮੈਦਾ ਕੇ ਕੀ ਜਿਹੜਾ ਉਹ ਤਵੇ ਦੇ ਉੱਤੇ ਫਰਾਈ ਕਰਕੇ ਰੋਟੀ ਟਾਈਪ ਜਿਹਾ ਬਣਾਉਂਦੇ ਆ। ਮੈਦਾ ਹੁੰਦਾ, ਉਹਦਾ ਕੀ ਕਰਦੇ ਨੇ ਕੋਲ ਬਣਾ ਕੇ ਕਰਦੇ ਨੇ?
ਨਹੀਂ ਨਹੀਂ ਮੈਂ ਜਿੱਦਾਂ ਸਕਿੰਨ ਰੋਲ ਬਣਨੀ ਨਾ ਮੈਂ ਪਹਿਲਾਂ ਮਤਲਬ ਨੂਡਲ ਵਗੈਰਾ ਬੋਇਲ ਕਰ ਕਰਕੇ ਥੋੜ੍ਹਾ ਨਮਕ ਪਾ ਕੇ। ਥੋੜ੍ਹਾ ਰਿਫਾਈੰਡ ਪਾ ਕੇ ਉਹਨਾਂ ਨੂੰ ਬੁਆਇਲ ਕਰ ਲੈਣਾ ਕਿ ਓ ਜੁੜਨ ਨਾ। ਮਤਲਬ ਜ਼ਦਾ ਬੋਈਲ ਨਹੀਂ ਕਰਨਾ ਕਿ ਹਲਕੇ ਹਲਕੇ ਬੋਈਲ ਹੋ ਜਾਣ। ਤੇ ਫੇਰ ਪਿਆਜ਼ ਵਗੈਰਾ ਕੱਟ ਕੇ ਲੰਬਾ ਲੰਬਾ ਜੋ ਵੀ ਸਬਜ਼ੀ ਪਾਣੀ ਆ। ਬਸ ਸ਼ਿਮਲਾ ਮਿਰਚ ਵਗੈਰਾ ਹੋਰ ਵੀ ਕੋਈ ਸਬਜ਼ੀਆਂ ਕੱਟ ਕੇ ਬੰਦ ਗੋਭੀ ਵਗੈਰਾ।
ਟੀ ਚੋਪ ਕਰ ਲਯੀ ਦੀ ਆ ਛੋਟੀ ਛੋਟੀ ਹੇਨਾ ਕੱਟ ਲੈਂਦੇ ਆ।
ਹਾਂਜੀ-ਹਾਂਜੀ। ਤੇ ਉਹ ਫੇਰ ਜਦੋਂ ਸਾਰਾ, ਹਾਂਜੀ। ਹਾਂਜੀ, ਉਹਨੂੰ ਫਰਾਈ ਕਰਕੇ ਫੇਰ ਨਮਕ ਵਗੈਰਾ ਪਾ ਕੇ ਫੇਰ ਵਿੱਚ ਮੈਗੀ ਸੂ ਉਹ ਜਿਹੜਾ ਨੁਡਲ ਵਗੈਰਾ ਹੁੰਦੇ ਉਹ ਸੁੱਟਦੀ ਦੇ ਫੇਰ ਉਹਨੂੰ ਉਹ ਵਗੈਰਾ ਜਿਹੜਾ ਸੋਇਆ ਸੋਸ ਹੁੰਦੀ ਉਹ ਪਾ ਦੋ। ਸਿਰਕਾ ਪਾ ਦੋ, ਤੇ ਮਤਲਬ ਜਿਹੜੀਆਂ ਸੋਸਾ ਵਗੈਰਾ ਰੈੱਡ ਸੋਸ ਚਿੱਲੀ ਸੋਸ ਸਾਰੇ ਸੋਸ ਵੇਗੇਰਾ ਮਿਕਸ ਕਰਕੇ ਫੇਰ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੋ ਤੇ ਫੇਰ ਜਿਹੜੇ ਮੈਦਾ ਹੁੰਦਾ ਉਹਨੂੰ ਗੁਣ ਲੋ ਜਿਵੇਂ ਆਪਾਂ ਆਟਾ ਨੀ ਗੁਣੀ ਦਾ ਉਹਨੂੰ ਥੋੜ੍ਹਾ ਪੱਤਲਾ ਗੁੰਨ ਲੋ, ਤੇ ਗੁੰਨ ਕੇ ਉਹਨੂੰ ਬਿਲਕੁਲ ਛੋਟਾ ਜਿਹਾ ਲੈ ਕੇ ਜਿਵੇਂ ਗੋਲ ਗੱਪ ਜਿਵੇਂ ਬਣਾਈ ਦਾ ਨਾ, ਹਾਂ-ਹਾਂ। ਓਨਾ ਕੁ ਪੇੜਾ ਲੈ ਕੇ ਨਾ ਪੁੜੀ ਜਿੰਨਾ ਬਿਲਕੁਲ ਉਹਨੂੰ ਪਤਲਾ ਵੇਲੋ ਜਿਨਾ ਲੰ ਬਾ ਸਕੇ, ਹਾਂਜੀ ਉਹਨੂੰ ਵੇਲ ਕੇ ਤੇ ਉਹਦੀ ਸਾਈਡ ਇਕ ਉਹਦਾ ਕੋਲ ਬਣਾਣਾ ਵਾ ਮੈਦੇ ਦਾ ਤਾ ਪਾਣੀ ਦਾ ਐ ਕਰ ਉਹ ਚੰਬੇੜਨ ਨੂੰ ਫੇਰ ਵਿੱਚ ਨੂਡਲ ਸੈੱਟ ਕਰਕੇ ਕੇ ਫਿਰ ਉਹੁੂੰ ਸਾਈਡਾਂ ਤੋਂ ਬੰਦ ਕਰਕੇ ਫੇਰ ਐਂ ਗੋਲ ਕੁਮਾ ਦੋ ਫੇਰ ਉਹ ਸਾਈਡਾਂ ਤੋਂ ਉਹ
ਹਾਂਜੀ ਇੱਕ ਤਾ ਤੁਹੀ ਪੇੜਾ ਦੱਸ ਅੱਜ ਕੱਲ੍ਹ ਜਿਹੜੇ ਲੋਕੀ ਹੁੰਦੇ ਨੇ ਉਹ ਜਿਵੇਂ ਘੋਲ ਹੀ ਸਾਰਾ ਬਣਾ ਕੇ ਨਾ ਤਵੇ ਜਿਹੜਾ ਇੱਕ ਨੋਨ ਸਟਿਕੀ ਤਵਾ ਹੁੰਦਾ ਵਾ ਉਹਦੇ ਉੱਤੇ ਉਹ ਘੋਲ ਜਾ ਦੋ ਕੁ ਚਮ ਸੁੱਟਦੇ ਨੇ ਸਾਰੇ ਬੰਨੇ ਜਿਵੇਂ ਡੋਸਾ ਫੈਲਾਈ ਦੇ ਨਾ ਓਦਾਂ ਸਾਰਾ ਫੈਲਾ ਕੇ
ਹਾਂਜੀ ਹਾਂਜੀ ਓਦਾਂ ਵੀ ਬਨਦਾ ਵਾ
ਹਾਂਜੀ, ਕੋਈ ਪਰਤ ਉਹਦੀ ਓਦਾਂ ਬਣਾ ਦਿੰਦੇ ਨੇ
ਹਾਂਜੀ-ਹਾਂਜੀ, ਕਈ ਉੱਦਾਂ ਬਣਾ ਲੈਂਦੇ ਪਰਤ, ਤੇ ਕਈ ਦੂਸਰੇ ਤਰੀਕੇ ਨਾਲ ਬਣਾ ਲੈਂਦੇ ਆ।
ਕਈ ਰੋਟੀ ਜਿਸ ਤਰ੍ਹਾਂ ਜਿਵੇਂ ਰੋਟੀ ਬਨਦੀ ਕਈ ਲੋਕ ਓਦਾਂ ਬਣਾਉਂਦੇ ਹੋਣੇ ਆ
ਹਾਂਜੀ ਹਾਂਜੀ ਅਹੀ ਫਿਰ ਕੜਾਹੀ ਚ ਫਰਾਈ ਕਰ ਲਈਦਾ ਉਹਨੂ
ਅੱਛਾ ਅੱਛਾ ਤੇ ਉਹ ਮਤਲਬ ਅੰਦਰ ਸਟਾਫ ਜਿਹੜਾ ਹੈਗਾ ਕੱਚਾ ਤਾਂ ਨਹੀਂ ਰਹਿੰਦਾ ਕਿਤੇ
ਨਹੀਂ ਨਹੀਂ ਉਹ ਸਟੱਫ ਪਹਿਲਾਂ ਬਣਾ ਲਈ ਦਾ ਨਾ ਮਤਲਬ ਗਾਲ ਲਈ ਦਾ ਫਿਰ ਉਹਨੂੰ ਤੇਲ ਵੀ ਛੱਡੋ ਫਿਰ
ਤੇ ਸਬਜ਼ੀਆਂ ਜਿਸ ਤਰ੍ਹਾਂ ਤੁਹੀ ਬੋਹ ਨਹੀਂ ਸਬਜ਼ੀਆਂ ਜਿਵੇਂ ਤੁਹੀ ਓਹ ਕਹਿੰਦੇ ਜੇ ਓਹ ਵਾਲੀਆਂ ਸਬਜ਼ੀਆਂ ਵਾ ਫਰਾਈ ਕਰਦਾ ਕਿ ਪਹਿਲਾਂ ਬੋਇਲ ਵੀ ਕਰਦੇ ਆ ਉਹ ਕਰਕੇ
ਨਹੀਂ ਨਹੀਂ ਪਹਿਲਾਂ ਉਹ ਬੋਆਇਲ ਥੋੜ੍ਹੀਆਂ ਕਰਕੇ ਫਿਰ ਫਰਾਈ ਕਰੀ ਦਿਆ
ਅੱਛਾ ਬੋਇਲ ਕਰਕੇ ਪਾਣੀ ਸਾਰਾ ਉਹਦਾ ਕੱਢ ਕੁੱਡ ਕੇ ਸੋਕ ਕਰਕੇ ਤੇ ਫੇਰ ਤੁਸੀਂ ਮਤਲਬ ਉਹ ਕਰਦੇ ਜੇ
ਹਾਂਜੀ ਫਿਰ ਫਰਾਈ ਕਰ ਲਓ
ਅੱਛਾ ਜੀ
ਜੇ ਮਤਲਬ ਬੋਇਲ ਨਹੀਂ ਕਰਨੀਆਂ ਸਕਿਪ ਕਰ ਦਓ ਬੋਆਇਲ ਨੂੰ ਤੇ ਫਿਰ ਕਲੀਆਂ ਭੁੰਨ ਲਓ ਉਹਦਾ ਹੀ ਗਰਮ ਪਾਣੀ ਨਾਲ ਧੋ ਲਓ ਤਾਨੂੰ ਪਤਾ ਅੱਜ-ਕੱਲ ਸਬਜ਼ੀਆਂ ਨੂੰ ਕਿੰਨਾ ਓ ਲੱਗੇ ਹੁੰਦੇ ਐ ਦਵਾਈਆਂ ਵਗੈਰਾ ਓ ਨਿਕਲ ਜਾਂਦੇ ਆ ਗਰਮ
ਤੋ ਕੇ ਸਬਜ਼ੀ ਫੇਰ ਈ ਯੂਜ ਕਰਨੀ ਚਾਹੀਦੀ। ਹਾਂਜੀ, ਹਾਂਜੀ। ਬਾਕੀ ਏ ਕਿ ਬਾਜ਼ਾਰ ਬਜ਼ਾਰੋ ਚੀਜ਼ ਖਾਨੋ ਨਾ‌ ਹੂੰ ਸਈ ਗੱਲ ਏ ਬਾ ਕੇਕ ਬਾਜ਼ਾਰ ਨਾਲੋਂ ਜੇੜੀ ਚੀਜ਼ ਆਪ ਘਰੇ ਬਨਾਈ ਦੀ ਨਾ ਓ ਵਦੀਆ ਵੀ ਬਨਦੀ ਆ ਹਨਾ ਤੇ ਹਾਨੂੰ ਪਤਾ ਵੀ ਹੁੰਦੈ ਅਸੀ ਸਾਫ਼ ਸੁ ਚੀਜ਼ ਬਨਾਈ
ਹਾਂਜੀ, ਹਾਂਜੀ।
ਹੂੰ ਮੇਰੇ ਤਾ ਜਾਦਾਤਰ ਬੱਚੇ ਵੈਸੇ ਵੀ ਮੇਕੋ ਘਰੇ ਬਨਵਾ ਕੇ ਹੀ ਖਾਂਦੇ ਨੇ ਮੈਂ ਬਜ਼ਾਰ ਹੁਨ ਬੋਤ ਘੱਟ ਕਰਵਾਤੈ ਜਿੰਨਾ-ਜਿੰਨਾ ਨਾ ਲੋਕਾਂ ਨੂੰ ਅੱਛਾ ਜੀ ਕਿਓਕਿ ਬਾਰ ਦਾ ਤੇਲ ਵਗੈਰਾ ਬੜਾ ਈ ਗੰਦਾ ਹੁੰਦਾ ਤੇ ਕਿਹੇ ਟੈਮ ਪਤਾ ਨੀ ਲੱਗਦਾ
ਹਾਂਜੀ, ਹਾਂਜੀ।
ਹੂੰ।
ਹਾਂਜੀ, ਹਾਂਜੀ।
ਬਾਕੀ ਮੈਂ ਤੇ ਆਪਨੇ ਕਿਹੇ ਟੈਮ ਬੱਚਯਾਂ ਨੂੰ ਵੀ ਸਿਖੋਨੀ ਹੁੰਨੀ ਜਾਚ ਕਿੱਦਾਂ ਏੱਦਾ ਕਰੋ ਮੇਰੀ ਬੇਟੀ ਖੋੱਦ ਮੈਨੂੰ ਕਿੰਨੀਆ ਰੈਸਪੀਆਂ ਕੱਢ ਕੇ ਦੇ ਦਿੰਦੀ ਆ। ਤੇ ਮੰਮਾ ਆ ਵੇਖੋ ਅੱਜ ਏ ਬਨਾਈਏ ਅੱਜ ਏ ਬਨਾਈਏ ਸਪੈਸ਼ਲ।
ਹਾਂਜੀ, ਹਾਂਜੀ ਅਹੀਂ ਵੀ ਇੱਦਾ ਈ ਬਨਾਂਦੇ ਰੈਨੇ ਆ।
ਬੋਤ ਵਦੀਆ ਲੱਗਾ ਫੇਰ ਅਸੀ ਅਗਲੀ ਕੋਲ ਨਾਲ ਜੁੜ ਤੰਨਵਾਦ।
ਤੰਨਵਾਦ।